ਹੈਲੋ। ਹੈਲੋ।
ਹੈਲੋ, ਹਾਂਜੀ।
ਹਾਂਜੀ, ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ ਦੀਦੀ, ਸਤਿ ਸ੍ਰੀ ਕਾਲ।
ਕੀ ਹਾਲ ਚਾਲ।
ਠੀਕ ਹੈ ਜੀ, ਤੁਸੀਂ ਸੁਣਾਓ।
ਵਧੀਆ ਜੀ ਵਧੀਆ, ਹੋਰ ਕਿਤੇ ਗਏ ਨੀ ਘੁੰਮਨ ਛੁੱਟੀਆਂ ਸੀਗੀਆਂ। ਹੈਲੋ। ਹੈਲੋ। ਹੈਲੋ। ਹਾਂਜੀ, ਮੈਂ ਕਿਆ ਕਿਤੇ ਘੁੰਮਣ ਨੀ ਗਏ ਛੁੱਟੀਆਂ ਸੀਗੀਆਂ।
ਹਾਂਜੀ, ਮੈਂ ਕਿਆ ਪਲੈਨਿੰਗ ਬਣਦੀ ਪਈ ਜਾਣ ਦੀ।
ਅੱਛਾ, ਡਿਸਟਰਬੈਂਸ ਕਿਉਂ ਅੱਜ ਪਿੱਛੇ?
ਪਤਾ ਨੀ, ਅੱਜ ਵੇਦਾਂ ਦੀ ਤਾਂ ਕੋਈ ਗੱਲ ਨੀ ਹੈਗੀ। ਲਾਈਟ ਗਈ ਹੋਈ ਹੈ, ਹਾਂਜੀ-ਹਾਂਜੀ।
ਆਵਾਜ਼ ਆ ਰੀ ਵਿੱਚ ਕੋਈ।
ਅੱਛਾ ਜੀ, ਇੱਕ ਮਿੰਟ ਰੁਕੋ। ਹਾਂਜੀ, ਹੋਰ।
ਵਧੀਆ-ਵਧੀਆ, ਬੌਤ ਵਧੀਆ। ਕਿੱਥੇ ਦਾ ਪਲੈਨ ਬਣ ਰਿਐ ਜਾਣ ਦਾ?
ਸਾਡਾ ਬਣਦਾ ਪਿਐ ਜੀ, ਸੱਚਖੰਡ ਹਜ਼ੂਰ ਸੈਬ ਜਾਣ ਦਾ।
ਅੱਛਾ-ਅੱਛਾ, ਕਦੋਂ ਦਾ?
ਅਸੀਂ ਜਾਣਾ ਐ, ਅ-ਅਗ ਹੂਨ ਜਾਣੈ। ਵੀਹ ਤਰੀਕ ਅਹ ਕੀ ਓਹਨੂੰ ਕੈੰਦੇ, ਅਠਾਈ ਤਰੀਕ ਨੂੰ ਜਾਣੈ ਦੀਦੀ।
ਅੱਛਾ, ਅਠਾਈ ਜੂਨ। ਆਣੈ ਕਦੋਂ?
ਆਣਾ ਸਾਡੇ ਏਥੇ ਦੱਸ ਕੁ ਦਿਨ ਲੱਗ ਜਾਣੇ ਨੇ।
ਹਂ।
ਹਾਂਜੀ, ਕਿਉਂਕਿ ਉੱਥੇ ਲਾਗੇ-ਲਾਗੇ ਸਾਰ ਗੁਰਦੁਆਰੇ ਹੁੰਦੇ ਐ ਨਾ, ਇਤਿਹਾਸਿਕ ਗੁਰਦੁਆਰੇ ਫੇਰ ਓਹ ਦ ਓਹ ਦਿਖਾਣੇ ਓਹਨਾਂ ਨੇ ਸਾਰੇ। ਦੇਖ ਕੇ ਆਣੇ ਦਰਸ਼ਨ ਵਗੈਰਾ ਕਰਕੇ ਆਵਾਂਗੇ ਓਹਨਾਂ ਦੇ। ਜੇੜੇ ਲਾਗੇ- ਲਾਗੇ ਗੁਰਦੁਆਰੇ
ਚਲੋ ਬੌਤ ਵਧੀਆ, ਦਰਸ਼ਨ ਕਰਨੇ ਚਾਈਦੇ ਐ, ਪੈਲੀ ਵਾਰ ਜਾ ਰੇ ਕੇ ਪੈਲੇ ਵੀ ਗਏ ਹੋਏ?
ਨਹੀਂ ਪੈਲਾਂ ਮੈਂ ਗਈ ਆਂ ਦੋ ਹਜ਼ਾਰ ਦੱਸ ਚ ਗਈ ਸੀਗੀ। ਤਾਂ ਹੁਣ, ਮਹਾਰਾਜ ਦੀ ਕਿਰਪਾ ਹੋਈ ਏ ਜਾਣ ਦੀ। ਬੀ ਚਲੋ ਜਾਇਆ ਨੇ ਮੈਂ ਕਿਆ। ਬੱਚੇ ਵੀ ਕੈ ਰੇ ਨੇ ਕਿ ਜਾਇਓ। ਹੈਲੋ, ਹੈਲੋ। ਹੈਲੋ। ਹੈਲੋ। ਹੈਲੋ।